ਕੀ ਹਾਲ ਹੈ।
ਠੀਕ -ਠਾਕ ਤੁਸੀਂ ਸੁਣਾਓ ਕੀ ਕਰਦੇ ਪਏ ਸੀ।
ਬਸ ਬੈਠੇ ਦੇ ਸੀ ਮੈਂ ਕਿਆ ਤੁਹਾਡੇ ਨਾਲ ਗੱਲ ਕਰੀਏ।
ਹਾਂਜੀ ਵਧੀਆ ਕੀਤਾ ਸੀ ਸਗੋਂ ਮੈਂ ਵੀ ਸੋਚਦੀ ਵੀ ਸੀ ਬੜੇ ਦਿਨ ਤੋਂ ਤੁਹਾਨੂੰ ਯਾਦ ਹੀ ਕਰਦੀ ਪਈ ਸੀ। ਮੈਂ ਕਿਆ ਬੜੇ ਦਿਨ ਹੋ ਗਏ ਤਹਾਡੇ ਨਾਲ ਗੱਲ ਨਈ ਹੋਈ ਅੱਜ ਸੋਚਦੀ ਸੀ ਤੁਹਾਡਾ ਫੋਨ ਆ ਗਿਆ ਤੇ ਮਨ ਪਤਾ ਬੜਾ ਖੁਸ਼ ਹੋਇਆ ਤੁਹਾਡਾ ਫੋਨ ਵੇਖ ਕੇ ਮੈਂ ਕਿਆ ਮੇਰੇ ਮਨ ਦੀ ਅੱਜ ਇੱਛਾ ਪੂਰੀ ਹੋ ਗਈ। ਹੋਰ ਤੁਸੀਂ ਸੁਣਾਓ ਕੀ ਕਰਦੇ।
ਬਸ ਬੈਠੇ ਸੀ ਘਰੋਂ ਕੀ ਨਿਕਲਣਾ ਹੈਗਾ ਬਾਰਿਸ਼ਾਂ ਕਰਕੇ ਸਾਰੇ ਪਾਣੀ-ਪਾਣੀ ਭਰਿਆ ਦਾ ਹੁੰਦਾ ਤੇ ਕੀ ਨਿਕਲੀਏ ਬਾਹਰ-ਬਾਹਰ ਨਿਕ ਕੱਲਿਆਂ ਦਾ ਦਿਲ ਹੀ ਨਈ ਕਰਦਾ।
ਹਾਂਜੀ-ਹਾਂਜੀ ਬਿਲਕੁਲ ਠੀਕ ਕਹਿ ਰਏ ਹੋ ਅਗਰ ਗਰਮੀ ਬੜੀ ਏ ਨਾ ਇੱਕ ਤਾਂ ਪਤਾ ਕੀ ਪੈਲੇ ਸਾਡੇ ਅਸੀ ਦਰੱਖਤ ਹੁੰਦੇ ਸੀ ਜਗ੍ਹਾ-ਜਗ੍ਹਾ ਵਈ ਲੱਗੇ ਹੁੰਦੇ ਸੀ ਤੇ ਹਵਾ ਵਧੀਆ ਆਂਦੀ ਸੀ ਬੰਦੇ ਨੂੰ ਛਾਂ ਵੀ ਲੱਗਦੀ ਸੀ ਹੁਣ ਤੇ ਜਗ੍ਹਾ-ਜਗ੍ਹਾ ਤੇ ਸਾਰੇ ਕੱਟੀ ਜਾਂਦੇ ਨੇ। ਐ ਵਰੀਕਛ ਵਗੈਰਾ ਕੱਟੀ ਜਾਂਦੇ ਨੇ ਤੇ ਬਾਹਰ ਨਿਕਲਣ ਤੇ ਦਿਲ ਹੀ ਨਈ ਕਰਦਾ। ਇੰਨੀ ਹਵਾ ਖਰਾਬ ਹੋ ਗਈ ਏ ਨਾ ਇਹ ਵਰੀਕਛ ਵਗੈਰਾ ਕੱਟਣ ਨਾਲ ਕੀ ਮੌਸਮ ਦਾ ਝਟ ਹੀ ਬਦਲ ਜਾਂਦਾ ਐ ਕੁਛ ਪਤਾ ਨੀ ਲੱਗਦਾ ਕਿ ਕਿਸ ਟਾਈਮ ਬਰਸਾਤ ਹੋ ਗਈ ਐ। ਓ ਕਿਸੇ ਟਾਈਮ ਗਰਮੀ ਹੋ ਗਈ ਏ ਕਿਸੇ ਟਾਈਮ ਸਰਦੀ ਲੱਗਣ ਲੱਗ ਪੈਂਦੀ ਏ ਤੁਹਾਡਾ ਕੀ ਵਿਚਾਰ ਇਸ ਬਾਰੇ
ਹਾਂ ਤੁਸੀਂ ਬਿਲਕੁਲ ਸਈ ਕਹਿ ਰਏ ਓ ਕਿਉਂਕਿ ਨਾ ਮੌਸਮ ਨਾ ਖ਼ਰਾਬ ਹੋਈ ਜਾ ਰਿਆ। ਗਰਮੀ 'ਚ ਕਿਸ ਟੈਮ ਠੰਡ ਹੋ ਜਾਂਦੀ ਏ ਜਾਦਾ ਤੇ ਅ ਦੇਖੋ ਠ ਸਰਦੀਆਂ ਕਿੰਨੀ ਲੇਟ ਹੋ ਗਈਆਂ ਨੇ। ਬੋਤ ਲੇਟ ਆਨ ਲਾੱਗ ਗਈਆਂ ਨੇ, ਨਈ ਤੇ ਸਤੱਮ ਜਦੋ ਅਸੀ ਛੋਟੇ ਸਾ, ਸਤੰਬਰ‌ ਅਕਤੂਬਰ ਇੱਚ
ਹਾਂਜੀ-ਹਾਂਜੀ ਰਾਮਲੀਲਾ ਵੇਖਨ ਜਾਂਦੇ ਸੀ ਅਸੀ, ਬੋਤ ਮੱਤਬ ਠੰਡ ਹੋ ਜਾਂਦੀ ਸੀ।
ਹਾਂਜੀ-ਹਾਂਜੀ ਤੇ ਹੁਣ ਨਾ ਦੇਖੋ ਮੌ ਮੌਸਮ ਵੀ ਬਿਲਕੁਲ ਗਰਮ ਓ ਗਯੈ ਨਵੰਬਰ ਤੱਕ ਗਰਮੀ ਰੈਂਦੀ ਏ ਪੂਰੀ, ਤੇ ਇੱਕ, ਹਾਂ ਕਯੋਕਿ ਪੇੜ ਵਗੈਰਾ ਕੱਟੇ ਜਾ ਰਏ ਨੇ ਸਾਰੇ, ਪੇੜ ਕੱਟ ਕੱਟੇ ਜਾਨਗੇ ਤੇ ਬਾਰਿਸ਼ ਦੇ ਦੇਖੋ ਥੋੜ੍ਹੀ ਦੋ-ਚਾਰ ਬਾਰਿਸ਼ਾਂ ਆਂਦੀਆਂ ਨੇ ਤੇ ਬਾੜ ਆ ਜਾਂਦੀ ਏ ਨਾਲ ਈ।
ਠੀਕ ਏ ਬਿਲਕੁਲ ਸਈ ਕੈ ਰੇ ਓ ਤੁਸੀ।
ਕੋਈ ਐਨ ਐਨਾ ਤੇ ਨਈ ਹੋਣਾ ਚਾਈਦਾ ਨਾ ਦੋ-ਚਾਰ ਵਾਰੀ ਬਾਰਿਸ਼ ਆਨੀ ਏ ਬਾੜਾ ਆ ਗਈਆਂ, ਪਾਨੀ ਪਾਰ ਗਯਾ ਕਯੂਕਿ ਨਿਕਾਸੀ ਨੀ ਐ। ਜੜੇ ਪੇੜ ਓਂਦੇ ਨੇ, ਪੇੜ ਦੀਆਂ ਜੜਾ ਜੜੀਆਂ ਓਂਦੀਆਂ ਨੇ ਓ ਨਾ ਨੀਚੋਂ ਪਕੜ ਕੇ ਰੱਖਦੀਆਂ ਨੇ, ਬਾੜ ਨੀ ਆਨ ਦੇਨ ਦੀਆਂ ਪਾਨੀ ਸਾਰਾ ਅਪਨੇ ਨੀਚੇ ਮਲਬ ਕੱਠਾ ਕਾਰ ਲੈਂਦੀਆਂ ਨੇ। ਜੜੀ ਜੜਾਂ ਓਂਦੀਆਂ ਨੇ ਨਾ ਪਾਨੀ ਸਾਰਾ ਸੋਕ ਲੈਂਦੀਆਂ ਨੇ, ਤੇ ਹੁਨ ਓ ਪੇੜ ਤੇ ਕਿੱਥੇ ਰਏ ਨੀ, ਪੇੜ ਤੇ ਸੱਬ ਕਾੱਟ ਤੇ ਸ ਜਗਾ- ਜਗਾ ਤੇ ਮ ਦੁਕਾਨ, ਸੋਸਾਇਟੀਆਂ ਦੇਖੋ ਤੁਸੀ ਕਿੱਥੇ ਵੀ ਨਜ਼ਰ ਮਾਰ ਲਓ ਦੂਰ-ਦੂਰ ਤੋ ਕੋਈ ਪੇੜ ਨਜਰ ਆਏਗਾ।
ਹਾਂਜੀ ਬਿਲਕੁਲ ਠੀਕ ਕੈ ਰਏ ਓ ਸਈ ਕੈ ਰਏ ਓ ਪਤਾ ਕੀ ਏ, ਅ ਪੈਲੇ ਵੀ ਹਨੇਰੀਆਂ ਆਂਦੀਆਂ ਸੀ ਪਤਾ ਇੰਨੀ ਨੀ ਸੀ ਆਂਦੀਆਂ, ਆਂਦੀਆਂ ਸੀ ਆਮ ਨਿਕਲਦੇ ਸੀ ਅਸੀ ਅਚਾਰ ਪਾਂਦੇ ਸੀ, ਮਤੱਬ ਅਨੇਰੀ ਆਂਦੀ ਸੀ ਹੁਨ ਤੇ ਇੰਨੀ ਤੇਜ਼ ਹਨੇਰੀ ਆਂਦੀ ਏ ਕਿ ਲੋਕਾਂ ਦੇ ਛੱਤਾ ਦੇ ਉਤੋ ਟੀਨਾ ਈ ਲਾਕੇ ਲੈ ਜਾਂਦੀ ਏ। ਮਤਬ ਕਈ ਲੋਕ ਲੋਕਾਂ ਨੇ ਬਿਜਲੀ ਦੇ ਲਗਾਏ ਓਏ ਨੇ ਓਵੀ ਲਾ ਕੇ ਲੈ ਜਾਂਦੇ ਛੱਤਾਂ ਦੇ ਉਤੋਂ ਕਈਆਂ ਦੇ ਤਾਂ ਓ ਡਿੱਗਨ ਨੀ ਕਈ ਦੀ ਇਡੀ ਤੇਜ਼ ਹਨੇਰੀ ਕਦੀ ਨੀ ਸੀ ਦੇਖੀ ਅਸੀ, ਇੰਨੀ ਰਫਤਾਰ ਤੇ ਨਾਲ ਹਨੇਰੀਆਂ ਆਨ ਲਾੱਗ ਪਈਆਂ ਪੈਲੇ ਟੈਮ ਹਨੇਰੀਆਂ ਆਂਦੀਆਂ ਸੀ, ਠੀਕ ਬੀ ਆਈ ਥੋੜੀ ਦੇਰ ਆਈ ਹੋਨ ਤੇ ਹਨੇਰੀਆਂ ਵੀ ਤੇਜ਼ ਆਨ ਲਾੱਗ ਪਈਐ, ਬੰਦਾ ਘਰੋ ਨਿਕਲ ਜਾਏ ਤੇ ਇੰਨਾ ਡਾਰ ਲੱਗਦੈ ਨਾ ਬੀ ਅੰਧੇਰੀ ਆ ਜਾਵੇ ਵੀ ਸਾਡੇ ਉੱਤੇ ਕੋਈ ਚੀਜ਼ ਨਾ ਡਿੱਗ ਪਵੇ। ਮਤਬ ਹੁਨ ਤੇ ਪੈਲੇ ਆਲਾ ਹਿਸਾਬ ਨੀ ਰੇਆ, ਸਾਰੀਆਂ ਗੱਲਾ ਓਨ ਨਾ ਨਵੀਆਂ ਈ ਓ ਗੀਆਂ ਨੇ। ਪੈਲੇ, ਗਰਮੀ ਦਾ ਟੈਮ ਹੁੰਦਾ ਸੀ ਵੀ ਰੱਜ-ਰੱਜ ਮੀਂ ਆਣੇ ਨੇ। ਬੰਦੇ ਨੂੰ ਪਤਾ ਓਂਦਾ ਸੀ ਕਿ ਐ ਮੀਨਾ ਮੀਂ ਦੈ ਮੀਂ ਆਣੈ ਓਨ ਤਾ ਕੋਈ ਪਤਾ ਨੀ ਕਿਸੇ ਟੈਮ ਬਰਸਾਤ ਓ ਜਾਣੀ ਏ, ਕੇੜੇ ਮ੍ਹੀਨੇ ਹੋ ਜਾਣੀ ਏ ਇਸ ਬਾਰੇ ਕੁਛ ਨੀ ਪਤਾ ਐਗਾ।
ਹਾਂਜੀ ਓ, ਅਨਵਾਯਰਮੈਂਟ ਸਾਰਾ ਖ਼ਰਾਬ ਹੋ ਚੁੱਕੇਐ ਨਾ। ਕਯੋਕਿ ਦੇਖੋ ਓਹ ਨਾ ਆ ਟ੍ਰੈਫਿਕ ਹੀ ਦੇਖਲੋ ਕਿੰਨਾ ਟ੍ਰੈਫਿਕ ਐ। ਟ੍ਰੈਫਿਕ ਦਾ ਤੂਆਂ ਦੇਖੋ ਗਰਮੀ ਤੇ ਛੱਡ ਈ ਰੇਐ ਨਾ। ਹਾਂ, ਏਸੀ ਨੇ ਏਕ ਘਾੱਰ ਚ ਚਾਰ-ਚਾਰ ਏਸੀ ਲੱਗੇ ਨੇ ਨੇ ਤੋ ਏਸੀ ਦੇ, ਏਸੀ ਦੇ ਪਿ ਪਿੱਛੇ ਜੜਾ ਦੇਖੋ ਮੋਏਸ਼ਚਰ ਖਿੱਚ ਰੇਐ, ਤੇ ਗਰਮੀ ਦੇ ਤੁੱਪ ਗਰਮੀ ਤੇ ਬਾਰ ਸੜਕਾਂ ਤੇ ਈ ਜਾ ਰੀ ਏ ਨਾ ਏਸੀਆਂ ਦੀ।
ਬਿਲਕੁਲ ਹੋਨ ਤੇ ਸਾਨੂੰ ਚਿੜੀਆਂ ਵੀ ਨਜਰ ਨੀ ਆਂਦੀਆਂ, ਚਿੜੀਆਂ ਤੇ ਖ ਤਮ ਓ ਗੀਐ, ਚਿੜੀਆਂ ਪੈਲੇ ਨਾ ਰੋਸ਼ਨਦਾਨਾਂ ਚ ਬੈਂਦਿਆਂ ਸੀ ਹੋਨ ਲੋਕਾਂ ਨੇ ਅਪਨੇ ਰੋਸ਼ਨਦਾਨ ਈ ਬੰਦ ਕਰ ਛਡੇ ਨੇ ਕਿਸੇ ਦੇ ਘਾਰ ਰੋਸ਼ਨਦਾਨ ਨੀ ਹੈ ਉਹ ਉੱਥੇ ਬਹਿੰਦੇ ਸੀ ਠੰਡੀ ਜਗ੍ਹਾ ਵੇਖ। ਹੁਣ ਹਰ ਜਗਾਂ ਏਸੀ ਲੱਗੇ ਹੋਏ ਨੇ ਇੰਨੀ ਗਰਮ ਹਵਾ ਆਂਦੀ ਏ ਚਿੜਿਆਂ ਵੀ ਸਾਡੇ ਸ਼ਹਿਰਾਂ ਚ। ਭੱਜ ਕੇ ਪਿੰਡਾਂ ਚ ਚਲੀਆਂ ਗਈਆਂ ਨੇ ਅੱਪਾਂ ਹੁੰਦੇ ਤਸੀ ਛੋਟੇ ਹੁੰਦਿਆਂ। ਚਿੜੀਆਂ ਵੇਖਦੇ ਸੀਂ, ਵੇੜੇਆਂ ਚ ਆ ਜਾਣਾ ਉੱਡ ਕੇ ਚਿੜੀਆਂ ਨੇ ਆ ਜਾਣਾ। ਤੇ ਫੇਰ ਉੱਡ ਜਾਓ ਸਾਡੇ ਬੱਚਿਆਂ ਨੇ ਚਿੜੀਆਂ ਨੀ ਵੇਖੀਆਂ ਹੋਇਆ ਬਈੱ ਕਿੳਕਿਂ। ਇੱਕ ਪ੍ਰਦੂਸ਼ਣ ਹੋ ਗਿਆ ਉਹ ੳਥੋ ਹੁਣ ਗਾਇਬ ਹੋ ਗਈਆਂ ਨੇ ਮਤਲਬ ਇਹ। ਏ ਸੀ ਨੇ ਬੜਾ ਪ੍ਰਦੂਸ਼ਿਤ ਕਰ ਦਿੱਤੀ ਹਵਾ ਗਰਮ ਕਰ ਦਿੱਤੀ ਏ ਹਰ। ਪਾਸੇ, ਤੁਹਾਡਾ ਕੀ ਵਿਚਾਰ ਏ?
ਬਿਲਕੁਲ ਸਹੀ ਕਹਿ ਰਹੇ ਹੋ ਕੁਛ ਏਸੀ ਨਾਲ ਕੁਛ ਟ੍ਰੈਫਿਕ ਨਾਲ। ਕੁਛ ਜਿਹੜਾ ਹੁਣ ਇਹ ਵਾਈਫਾਈ ਲੱਗ ਗਿਐ ਵਾਈਫਾਈ ਦੀ ਪਤਾ ਕਿੰਨੀਆਂ ਰੇਜ਼। ਹੁੰਦੀਆਂ ਨੇ, ਤੇ ਰੇਜ਼ ਨਾਲ। ਛੋਟੇ ਛੋਟੇ ਪੰਛੀ ਨੇ ਉਹ ਤੇ ਵੈਸੇ ਹੀ ਰੇਜ਼ ਨਾਲ ਮਰ ਜਾਂਦੇ ਨੇ।
ਹਾਂਜੀ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ।
ਹਾਂ। ਜੀ ਉਹ, ਕਿਉਂਕਿ ਰੇਜ਼ ਤੇ ਦੇਖੋ ਵ ਵਾਈਫਾਈ ਦੀ ਸਾਡੇ ਸਾਰੇ ਘਰ ਚ ਮਤਲਬ। ਫੈਲ ਜਾਂਦੀ ਇੱਕ ਕਿਸਮ ਦੀ ਰੇਜ਼ ਕਿਰਣਾਂ ਹੁੰਦੀਆਂ ਨੇ ਤੇ ਉਹਦੇ ਨਾਲ।
ਕਰਨਾ ਚਾਹੀਦੈ।
ਹਾਂਜੀ, ਕਹਿੰਦੇ, ਕਹਿੰਦੇ ਨੇ ਰਾਤ ਨੂੰ ਫੋਨ ਵੀ ਬੰਦ ਕਰਕੇ ਅਪਣੇ ਕਮਰੇ ਚ ਬਈ ਫੋਨ ਬੰਦ ਕਰੋ। ਸਿਰਫ ਸਾਰੇ ਘਰ ਚ ਇੱਕ ਫੋਨ ਚੱਲਦਾ ਹੋਣਾ ਚਾਹੀਦੈ।
ਬਿਲਕੁਲ, ਠੀਕ ਕਹਿ ਰਹੇ ਹੋ ਤੁਸੀਂ ਮੈਂ ਵੀ ਅਗੋ ਤੋ ਇੰਜੋਂ ਹੀ ਕਰਾਂਗੀ। ਮਤਲਬ ਕਈ ਤੇ ਅਪਣੇ ਲੋਕੀ ਤਾਂ ਸਰਾਹਣੇ ਰੱਖ ਕੇ ਫੋਨ ਸੌ ਜਾਂਦੇ ਨੇ ਉਹ ਬਹੁਤ ਨੁਕਸਾਨ ਦੇਂਦੈ। ਕਿਉਂਕਿ ਉਹਦਿਆ ਕਿਰਣਾਂ ਸਾਡੇ ਤੋ ਮਾਗ ਤੇ ਪੈਂਦੀਆਂ ਨੇ ਬਈ ਤੁਸੀਂ ਫੋਨ ਨੂੰ ਬੰਦ ਕਰਕੇ ਸੋਂਵੋਂ ਵਿੱਚੋਂ ਕਰ ਦਿਓ, ਇਹ ਗੱਲ ਬਿਲਕੁਲ ਸਹੀ ਕਹੀਏ ਤੁਸੀਂ ਬਈ ਇਹ ਤੇ ਇੰਝ ਕਰਨਾ ਚਾਹੀਦੈ।
ਦੇਖੋ ਨਾ ਕਿੰਨੀਆਂ ਬਿਮਾਰੀਆਂ ਫੈਲ ਗਈਆਂ ਹਰ ਇੱਕ ਬੰਦੇ ਨੂੰ ਮਤਲਬ ਦੇਖੋ ਕੈਂਸਰ ਵਰਗੀ ਬਿਮਾਰੀ ਵੀ ਕਿੰਨੀ ਫੈਲ ਗਈ ਏ।
ਫੈਲ ਗਈ ਉਹ ਤੇ ਆਮ ਹੋ ਗਈ ਜਿਵੇਂ ਲੋਕਾਂ ਨੂੰ ਬੁਖਾਰ ਚੜਦੈ ਨਾ।
ਹਾਂਜੀ।
ਹੋ ਗਈ ਔ ਬਿਲਕੁਲ ਜਿਹਨੂੰ ਕਿਨੂੰ ਕੋਈ ਪੁੱਛ ਨਾ ਕੋਈ ਰੋਗ ਹੈਗੈ ਤੇ ਪਹਿਲੇ ਧਿਆਨ ਉਧਰ ਕਹਿੰਦਾ ਕਿ ਉਹ ਤਾਂ ਨੀ ਹੈਗਾ ਉਹਨੂੰ ਕੋਈ ਰੋਗ ਜਿਹੜਾ ਬੰਦਾ ਠੀਕ ਨੀ ਹੋ ਰਿਹਾ। ਇਸੇ ਪਾਸੇ ਧਿਆਨ ਜਾਂਦੈ ਪਹਿਲੇ
ਹਾਂ ਕਿਉਂਕਿ, ਹਮ ਬੋਡੀ ਤੇ ਰੇਜ਼ ਇੰਨੀਆਂ ਪੈ ਰਹੀਆਂ ਨੇ। ਫੇਿਰ ਖਾਣੇ ਸਾਡੇ ਸਭ ਦੇ ਬੇਕਾਰ ਨੇ।
ਬਿਲਕੁਲ ਓਮਨ ਵਾਲੇ, ਓਮਨ ਦੇ ਹੋ ਗਏ, ਫਰਿਜ ਦੇ ਹੋ ਗਏ।
ਹਾਂਜੀ ਓਵਨ, ਓਵਨ ਯੂਜ ਕਰ ਰਿਹਾਾਂ ਮਾਈਕਰੋਵੇਵ ਯੂਜ ਕਰ ਰਿਹੇ ਹਾਂ ਫਿਰ ਭਾਂਡੇ ਜਦੋਂ ਕੋਈ ਸਿਲਵਰ ਦਾ ਭਾਂਡਾ ਯੂਜ ਕਰ ਰਿਹਾ ਹ ਤੇ ਉਹ ਵੀ ਸਾਨੂੰ ਨੁਕਸਾਨ ਕਰ ਰਿਹਾ ਹੈ। ਦੇਖੋ ਚਾਰੋਂ ਚਾਰੋਂ ਪਾਸਝ ਹੀ ਸਿ ਮਾਰ ਪੈ ਰਹੀ ਹੈ ਨਾ ਸਾਨੂੰ ਅੱਜ ਕੱਲ੍ਹ ਦੇ ਬੱਚੇ ਨੂੰ।
ਬਿਲਕੁਲ ਪੈ ਰਹੀ। ਬਿਲਕੁਲ ਸਹੀ ਕਹਿ ਰਹੀ ਹੈ। ਜੇ ਪਾਣੀ ਪਲਾਸਟਿਕ ਬੋਤਲਾਂ 'ਚ ਪਾਣੀ ਪੀ ਰਹੇ ਨੇ ਬੱਚੇ ਉਹ ਵੀ ਖ਼ਰਾਬ ਕਰ ਰਿਹਾ। ਬੱਚੇ ਬੱਚਿਆਂ ਨੂੰ ਖ਼ਰਾਬ ਕਰ ਰਿਹਾ ਏ ਮਤਲਬ ਠੰਡਾ ਪਾਣੀ ਪੀ ਬੱਚੇ ਕਈ ਬਚੇ ਸਕੂਲ ਪਲਾਸਟਿਕ ਬੋਤਲਾਂ ਲੈ ਜਾਂਦੇ ਨੇ। ਐ ਜਿਹੜੇ ਰੋਟੀ ਖਾਣ ਲਈ ਡੱਬੇ ਨੇ ਕਈ ਬੱਚੇ ਪਲਾਸਟਿਕ ਦੇ ਲੈ ਜਾਂਦੇ ਨੇ ਮਿੱਠੇ ਹੂੰ ਸਭ ਕੋਲ ਤੇ ਗਰਮ ਡੱਬੇ ਹੈ ਨੀ ਰੋਟੀ ਦੇ ਹੁਣ ਕਈ ਬੱਚੇ ਪਲਾਸਟਿਕ ਦੇ ਲਿਜਾਂਦੇ ਨੇ। ਓ ਵੀ ਬੱਚਿਆਂ ਨੂੰ ਨੁਕਸਾਨ ਦੇ ਰਿਹਾ, ਵੀ ਮਤਲਬ ਹਰ ਤਰ੍ਹਾਂ ਨਾਲ ਕਿਸੇ ਨਾ ਕਿਸੇ ਪਾਸੇ ਕੋਈ ਨਾ ਕੋਈ ਬਿਮਾਰੀ ਦਾ ਨੁਕਸਾਨ ਤੇ ਬਣਿਆ ਹੀ ਹੋਇਆ ਬੰਦਿਆਂ ਨੂੰ ਘੇਰ ਹੀ ਹੋਇਆ ਹਰ ਪਾਸੋਂ ਕਿਸੇ ਤਰੀਕੇ ਘੇਰਿਆ ਹੀ ਹੋਇਆ ਵੈ।
ਹਾਂ ਰੋਟੀ ਹੁਣ ਜਿਸ ਤਰ੍ਹਾਂ ਬੱਚੇ ਲੈ ਕੇ ਜਾ ਰਏ ਨੇ ਪਲਾਸਟਿਕ ਡੱਬੇ 'ਚ ਪਲਾ ਜਿਵੇ ਡੱਬੇ ਤੇ ਲਿਜਾ ਰਹੇ ਨੇ ਲੇਕਿਨ ਓ ਜਿਹੜਾ ਫੋਇਲ ਯੂਜ਼ ਕਰ ਰਏ ਨੇ
ਹਾਂ। ਓ ਖਤਨਨਾਕ ਏ।
ਫੋਇਲ ਕੈਂਦੇ ਨੇ ਉਹ ਤੇ ਬਿਲਕੁਲ ਯੂ਼ਜ਼ ਨਹੀਂ ਕਰਨਾ ਚਾਹੀਦਾ ਉਹਦੇ 'ਚ ਰੋਟੀ ਨੀ ਰੈਪ ਕਰਨੀ ਚਾਹੀਦੀ।
ਪੇਪਰ ਵਰਤੋਂ ਅਸੀਂ ਬਟਰ ਪੇਪਰ ਲਿਆਣੇ ਆ।
ਹਾਂਜੀ ਹੁਣ ਬਟਰ ਪੇਪਰ ਜਾਂ ਫਿਰ ਸਾਫ਼ ਕੱਪੜਾ ਰੱਖੋ ਜਿਹਦੇ 'ਚ ਲਪੇਟ ਕੇ ਦਿਓ।
ਹਾਂਜੀ ਬਸ ਮੈਂਨ ਕਪੜੇ 'ਚ ਬੜੀ ਸੇਫ ਰਹਿੰਦੀ ਏ। ਪੇਪਰ ਵੀ ਗਿੱਲਾ ਹੋ ਜਾਂਦਾ ਗਰਮ ਰੋਟੀ ਨਾਲ ਨਾ। ਥੋੜਾ ਜ ਹਾਂ ਜੋ ਕੱਪੜੇ ਦੇ ਨਾ ਮਤਲਬ ਧੋ ਧਾ ਕੇ ਰੱਖ ਦੇਵੇ। ਓ ਸਭ ਤੋਂ ਅੱਛਾ ਹੈ ਉਹਦੇ 'ਚ ਤੇ ਸੇਫ ਵੀ ਰਹਿੰਦੀ ਹੈ ਥੋੜੀ
ਹਾਂਜੀ ਬਿਨ ਅੱਜ ਕੱਲ ਹੁਣ ਮਾਵਾਂ ਐੰਨੀ ਔਖੇ ਚੱਲ ਕਰਦੀਆਂ ਨੀ ਨਾ ਐਨੀ ਹਾਂ ਕਿਉਂਕਿ ਅਸੀਂ ਸਾਰੇ ਆਲਸੀ ਹੋ ਗਏ ਆ ਸਾਨੂੰ ਮਿਲ ਗਿਲ ਉਹਦਾ ਅ ਇੰਟਰਨੈਟ ਮਿਲ ਗਏ ਦੇ ਨੇ ਚਲ ਛੋੜ, ਰਰ, ਪ ਸੌ ਰੁਪਏ ਦਾ ਰੈਪਰ ਆਨਾ। ਓ ਬਟਰ ਪੇਪਰ ਆਣਾ ਓ ਲਿਆਈਏ ਉਹਦੇ 'ਚ ਲਪੇਟ ਕੇ ਕੌਣ ਕੱਪੜਾ ਧੋਂਦਾ ਰਏ। ਪਰ ਆ ਨਾ ਕੱਪੜੇ 'ਚ ਜ਼ਿਆਦਾ ਸੇਫ ਏ ਰੋ
ਸਾਡੇ ਟਾਇਮ ਬੱਚੇ ਇਸੇ 'ਚ ਲਜਾਂਦੇ ਸੀ ਐਂ ਤੇ ਹਾਂਜੀ ਜਦੋਂ ਸਾਡੇ ਛੋਟੇ ਹੁੰਦੇ ਸੀ ਤੇ ਅਸੀਂ ਤੇ ਤੇ ਲਿਜਾਂਦੇ ਸੀ ਨਾ ਹੁਣ ਨਵੀਂ-ਨਵੀਂ ਤਕਨੀਕ ਆ ਗਈ ਐ। ਬੱਚਿਆਂ ਨੂੰ ਬੱਚੇ ਵੀ ਨਈ ਲਜਾਂਦੇ ਓ ਸ਼ਰਮ ਕਰਦੇ ਨੇ ਸਕੂਲ ਬਈ ਮੈਂ ਕੱਪੜੇ 'ਚ ਲਪੇਟ ਕੇ ਲੈ ਜਵਾਂ। ਓ ਪੇਪਰ ''ਚ ਲੈ ਕੇ ਆਣਦੇ ਨੇ ਬੱਚਿਆਂ ਨੂੰ ਵੀ ਸ਼ਰਮ ਆਣਦੀ ਏ ਵੀ ਤੇ ਪ ਇਕ ਥੋੜ੍ਹਾ ਹੈਗਾ ਜੇ ਮਾਵਾਂ ਦੇ ਦੇਂਨ ਬੱਚੇ ਬ ਚੇ ਵੀ ਨੀ ਲੈ ਕੇ ਜਾਂਦੇ ਉਹਨਾਂ ਦਾ ਵੀ ਆਪਣੇ ਦਿਮਾਗ ਹੈਗੇ ਬੱਚਿਆਂ ਦੇ ਵੀ
ਹਾਂਜੀ ਉਹੀ ਨਾ ਚੱਕਰ ਤੇ ਐ ਹੀ ਨਾ ਸ਼ੋਆਸ਼ਾਹੀ ਰਏ ਗਈ ਏ ਕਿ ਕੋਈ ਕੀ ਸੋਚੇਗਾ। ਐ ਕਿਹੜਾ ਸਟੀਲ ਦਾ ਬਣ ਸਾਨੂੰ ਪੈ ਜੇ ਸਾਡੇ ਮੰਮੀ ਪਾ ਪਾ ਸਟੀਲ ਦੇ ਟਿਫਨ 'ਚ ਰੋਟੀ ਦਿੰਦੇ ਸਨ। ਸਟੀਲ ਦਾ ਟਿਫਨ ਆਣਦਾ ਸੀ ਪਲਾਸਟਿਕ ਦਾ ਵੀ ਬਾਦ 'ਚ ਆਇਆ ਪਲਾਸ ਟਿਕ ਵੀ ਬਾਅਦ 'ਚ ਆਇਆ ਸਾਨੂੰ ਯਾਦ ਏ ਸਟੀਲ ਦਾ ਟਿਫ ਟੀਫਨ ਹੁੰਦਾ ਸੀ ਸਾਨੂੰ ਉਹਦੇ 'ਚ ਰੋਟੀ ਪਾ ਕੇ ਦਿੰਦੇ ਸਨ ਮੰਮੀ ਸਾਡੇ ਤੇ ਕੱਪੜੇ ਰੋਜ਼ ਪੌਣੇ ਧੋਂਦੇ ਸਨ। ਤੇ ਰਾਤੀ ਉਹਨਾਂ ਨੇ ਪੋਣੇ ਧੋਨੇ ਐ ਪੋਣੇ ਦੇ ਵਿੱਚ ਉਹਨਾਂ ਨੇ ਸਾਨੂੰ ਰੋਟੀ ਪਾ ਕੇ ਦੇਣੀ ਏ। ਤੇ ਓ ਰੋਟੀ ਗਿਲਸਦੀ ਵੀ ਨਹੀਂ ਸੀ ਗਰਮ ਰੈਂਦੀ ਸੀ। ਤੇ ਹੁਣ ਐ ਜੇੜਾ ਬਟਰ ਪੇਪਰ ਵੀ ਐ ਨਾ ਐਦੇ ਵਿੱਚ ਵੀ ਰੋਟੀ ਗਿੱਲੀ ਹੋ ਜਾਂਦੀ ਏ।
ਗਿੱਲੀ ਹੋ ਜਾਂਦੀ ਐ ਦੇਖੋ ਗਿੱਲੀ ਹੋ ਜਾਂਦੀ ਐ।
ਓ ਰੋ ਰੋਟੀ ਦਾ ਸਵਾਦ ਥੋੜ੍ਹੀ ਰੈਂਦਾ ਫਿਰ ਕੋਈ ਓ ਸਿੱਲੀ
ਗਿੱਲੀ ਹੋ ਜਾਂਦੀ ਨਾਲੇ ਵੀ ਪੇਪਰ ਵਾਸ਼ਨਾ ਵੀ ਆ ਜਾਂਦੀ ਆ ਥੋੜ੍ਹੀ ਜਿਹੀ ਕੁੱਛ ਸਮੈਲ ਵੀ ਹੋ ਜਾਂਦੀ ਏ ਰੋ ਵਿਚ ਵੀ ਕੱਪੜਾ ਸੇਫ, ਮੇਰੇ ਸਾਬ ਨਾਲ ਤੇ ਕੱਪੜਾ ਸੇਫ ਹੈਗਾ। ਸਾਨੂੰ ਕੱਪੜੇ ਛੋਟੇ-ਛੋਟੇ ਰੁਮਾਲ ਬਣਾਣੇ ਚਾਈਦੇ ਨੇ ਸਾਫ-ਸੁਥਰੇ ਹੋ ਓ ਦੇ ਕਚ ਪਾ ਕੇ ਦੇਣੇ ਚਾਈਦੇ ਐ ਬੋਤ ਸਿਆਣੀਆਂ ਗੱਲਾਂ ਕਰਦੇ ਓ ਤੁਸੀਂ। ਬੋਤ ਨੋਲੇਜ ਦਿੰਦੇ ਓ ਸਾਨੂੰ ਤੁਸੀਂ ਬਾਈ ਅਕਸਰ
ਸਭ ਨੂੰ ਨਾ ਪੇੜ ਵੀ ਲਗਾਣੇ ਚਾਈਦੇ ਐ ਆਪਣੇ ਕਾਰ ਦੇ ਕੋਲ ਪੌਦੇ ਰੱਖਣੇ ਚਾਈਦੇ ਐ ਗਰੀਨਰੀ ਜਿੰਨੀ ਗ੍ਰੀਨਰੀ ਹੋਏਗੀ ਓਨਾਂ ਸਾਡਾ ਇਨਵਾਇਰਮੈਂਟ ਸਾਫ਼ ਹੋਏਗਾ ਤੇ ਸਾਨੂੰ ਫਰੈਸ਼ ਹਵਾ ਮਿਲੇਗੀ।
ਬਿਲਕੁੱਲ ਠੀਕ ਕੈ ਰੇ ਓ ਅਸੀ ਤਾ ਲਗਾਏ ਆ ਹੋਏ ਨੇ‌ ਪੌਦੇ ਅਪਾਂ ਤੇ ਆਪ ਪ ਲਾਏ ਨੇ ਕਿਉਂਕਿ ਅਸੀਂ ਕਿਸਾ ਦੇ ਕੈਣ ਤੋਂ ਪੈਲੇ ਸਾਨੂੰ ਖੁਦ ਲਾਣੇ ਚਾਈਦੇ ਨੇ। ਤਾਂ ਈ ਅਸੀਂ ਕਿਸੇ ਨੂੰ ਕੈਣ ਜੋਗੇ ਹੋਵਾਂਗੇ ਕਿ ਸਾਨੂੰ ਲਾਨੇ ਚਾਈਦੇ ਨੇ। ਜੇ ਅਸੀਂ ਆਪ ਲਾਵਾਂਗੇ ਤਾਂ ਈ ਸੋਣੇ ਲੱਗਾਂਗੇ ਕਿਸੇ ਨੂੰ ਕੈਨੇ ਆ। ਅਸੀਂ ਤਾ ਆਪ ਲਗਾਏ ਹੋਏ ਨੇ ਪਾਣੀ ਦੇਨਾ ਚਲੋ ਠੀਕ ਐ ਓਕੇ-ਓਕੇ।
ਵਧੀਆ ਤੁਸੀ
ਚਲੋ ਠੀਕ ਐ ਫੇਰ ਮਿਲਾਂਗੇ ਠੀਕ ਓਕੇ।